ਹੈਲੋ ਹਾਂਜੀ ਸਾਸਰੀਕਾਲ।
ਸਾਸਰੀਕਾਲ ਜੀ।
ਹੋਰ ਕੀ ਹਾਲ ਹੈ।
ਠੀਕ ਹੈ।
ਚੱਲੋ।
ਅੱਜ ਤੁਸੀਂ ਯਾਦ ਕੀਤਾ ਸਾਨੂੰ
ਹਾਂਜੀ- ਹਾਂਜੀ ਬਸ ਬੜੀ ਪਹਿਲੇ ਤੁਹਾਡੇ ਨਾਲ ਇਹ ਗੱਲ ਹੋਈ ਸੀਗੀ। ਤੇ ਮੈਨੇ ਉਹ ਚੀਜ਼ ਇਕ ਦਮ ਯਾਦ ਆਈ ਮੈਂ ਕਿਹਾ ਚਲੋ ਮੈਂ ਤੁਹਾਨੂੰ ਫੋਨ ਕਰਕੇ ਪੁੱਛਦੀ ਹਾਂ ਦੁਬਾਰਾ ਮੇਰਾ ਛੋਟਾ ਬੇਟ ਟਾ ਹੈਨਾ ਉਹਨੂੰ ਨਾ ਟੋਨਸਿਲ ਦੀ ਪ੍ਰੋਬਲਮ ਹੈ ਬੜੀ
ਅੱਛਾ- ਅੱਛਾ
ਟੋਨਸਿਲ ਮਤਲਬ ਗਲੇ ਦੇ ਵਿੱਚ ਜਿਸ ਪਹਿਲੇ ਕਹਿੰਦੇ ਸੀ ਨਾ ਗਲੇ ਪੈ ਗਏ ਨੇ। ਤੇ ਉਹ ਗਲੇ ਜਿਹੜੇ ਅੰਦਰ ਘੰਟੀਆਂ ਜਿਹੀ ਹੁੰਦੀਆਂ ਉਹ ਨਾ ਬੜੀਆਂ ਫੁੱਲੀਆਂ ਹੋਈਆਂ ਹੋ ਗਈਆਂ ਉਹਦੀਆਂ ਲੇਕਿਨ ਹੋ ਗਏ ਚਾਰ ਸਾਲ ਹੋ ਗਏ ਫੁੱਲੇ ਕੋਈ ਨੀ ਔਹ ਤੇ ਉਹਨੂੰ ਬੜੀ ਜਲਦੀ ਜਲਦੀ- ਜਲਦੀ- ਜਲਦੀ -ਜਲਦੀ ਫੀਵਰ ਹੁੰਦਾ ਉਹਦੀ ਵਜੇ ਤੋਂ ਬੁਖਾਰ ਹੁੰਦਾ ਵੇ ਤੇ ਥੋੜਾ ਜਿ ਜੇ ਵੀ ਉਹਨੂੰ ਅਸੀਂ ਕੁਛ ਦੇ ਨਹੀਂ ਸਕਦੇ।
ਅੱਛਾ
ਹਾਂ ਤੇ ਤੁਸੀਂ ਮੈਨੂੰ ਇੱਕ ਇੱਕ ਕੁਛ ਦੱਸਦੇ ਹੁੰਦੇ ਸੀ ਇਲਾਜ ਉਹਦਾ ਤੁਸੀਂ ਕੁਛ ਕਹਿੰਦੇ ਹੁੰਦੇ ਸੀ ਮੈਨੂੰ ਮਤਲਬ ਕਿ ਜਿਸ ਸਭ ਕੁਝ ਮਲਣ ਨਾਲ ਹੁੰਦ ਇਹ ਔਰ ਪਤਾ ਨੀ ਕੀ ਲਗਾਈ ਦਾ ਗਲੇ ਦੇ ਵਿੱਚ ਤੁਸੀਂ ਕਹਿ ਰਹੇ ਸੀ ਤੁਹਾਡੀ ਕੰਮ ਵਾਲੀ ਵੀ ਦੱਸਦੀ ਸੀਗੀ ਕਿ ਕੀ ਲਾਈਦਾ ਹੁੰਦਾ ਵੇ।
ਹਾਂ ਉਹ ਨਾ ਪਤਾ ਨੀ ਉਹ ਚੂੰਡੀ ਹੁੰਦੀ ਏ ਕਹਿੰਦੇ ਨੇ ਚੂੰਡੀ ਉਹ ਉੱਥੇ ਮਿਲਦੀ ਜਗਾਧਰੀ
ਉਹ ਉਹ ਪ ਪਤਾ ਨਹੀਂ ਪ ਕਿਹੜੇ ਜਗ੍ਹਾ 'ਤੇ ਜਿੱਧਰੋਂ ਕੋਈ ਪਿੰਡ ਪੁੰਡ 'ਚ ਮਿਲਦੀ ਏ।
ਅੱਛਾ- ਅੱਛਾ।
ਹਾਂ- ਹਾਂ। ਤੇ ਉਹ ਪਤਾ ਨੀ ਉਹ ਬਣਾਦੇ ਨੇ ਉਹਨੂੰ ਪੀਸ ਕੇ ਬਣਾਂਦੇ ਨੇ। ਪਤਾ ਨਹੀਂ ਕੀ ਕਰਦੇ ਨੇ ਤੇ ਫੇਰ ਉਹ ਚੁੰਡੀ ਲਾਂਦੇ ਨੇ ਗਲੇ 'ਚ ਪਰ ਉਹ ਜੇ ਉਹਦੇ ਬੜੇ ਯਾਦਾ ਨੇ ਨਾ ਮੈਂ ਤੁਹਾਨੂੰ ਕਿਹਾ ਸੀ ਵੀ ਫੋਟੋ ਭੇਜ ਨਾ ਮੈਨੂੰ ਖਿੱਚ ਕੇ
ਪਰ ਉਹ ਗਲੇ ਦੀ ਫੋਟੋ ਆਂਦੀ ਨੀ ਨਾ ਹੈਗੀ ਪੂਰੀ ਕਿਉਂਕਿ ਬੱਚੇ ਦਾ ਮੂੰਹ ਹੀ ਨਹੀਂ ਖੁੱਲ ਆਪਾਂ ਦਾ ਪੂਰਾ ਉਝ ਆਪ ਹੀ ਦੇਖਣ ਦੇ ਵਿੱਚ ਇੰਨੀ ਦਿੱਕਤ ਹੁੰਦੀ ਏ ਤੇ ਫੋਟੋ ਮੈਂ ਕਿਸ ਤਰਾ ਖਿੱਚ ਪਾਵਾਂ ਇੰਨੇ ਅੰਦਰ ਨੂੰ। ਇੰਨੇ ਅੰਦਰ ਵਾਲੇ ਏਰੀਆ ਦੀ
ਕੋਈ- ਕੋਈ ਉਹ ਹੋਣਗੇ ਰਿਪੋਰਟਾਂ ਹੋਣਗੀਆਂ ਕੋਈ
ਨਹੀਂ ਇਹਦੀਆਂ ਕੋਈ ਰਿਪੋਰਟਾਂ ਨਹੀਂ ਹੋਇਆ ਸਿਰਫ ਅਲਟਰਾਸਾਊਂਡ ਹੁੰਦਾ। ਤੇ ਉਹ ਤੇ ਬਸ ਉਹਦੇ 'ਚ ਕਹਿਣਾ ਫੋਟੋ ਦੀ ਤੇ ਲੋੜ ਹੀ ਨਹੀਂ ਹੈਗੀ। ਬਸ ਦੱਸਦੀਦਾ ਅੰਦਰੋਂ ਪੂਰੇ ਗਲੇ ਫੁੱਲੇ ਪਏ ਨੇ ਆ ਆਪਸ 'ਚ ਮਿੱਲੇ ਪਏ ਨੇ ਤੇ ਡਾਕਟਰ ਹੁਣ ਦੱਸਦੇ ਨੇ ਓਪਰੇਸ਼ਨ
ਅੱਛਾ।
ਤੇ ਹੁਣ ਕਿੱਥੇ ਬੱਚੇ ਦਾ ਓਪਰੇਸ਼ਨ ਕਰਾ ਲਈਏ। ਕਰਾ ਕੇ ਕਢਾਈ ਦੇ ਨਹੀਂ ਹੁੰਦੇ। ਕਿਉਂਕਿ ਉਹ ਹਣੇ ਸਰੀਰ ਦੇ ਵਿੱਚ ਉਹ ਏਰੀਆ, ਪਾਰਟ ਹੋਣਾ ਵੀ ਜ਼ਰੂਰੀ ਹੈਗਾ ਵੈ ਉਹ।
ਹਾਂ- ਹਾਂ।
ਬਸ ਉਹੀ ਹੈਗੀ ਏ ਅਤੇ ਤੁਸੀ ਕੁਛ ਮਾਲਿਸ਼ ਵੀ ਦੱਸਦੇ ਸੀ ਕਿੰਝ ਕਰੀ ਦੀ ਹੁੰਦੀ ਏ।
ਬਸ ਗੱਲ ਤੇ ਨਾ ਕਿ ਉਹ ਕਹਿੰਦੇ ਨੇ ਬਈ ਘਿਓ ਯਾਂ ਤੇਲ ਲੈ ਕਿ ਅੰਜ ਗਲੇ ਨੂੰ ਥੋੜ੍ਹਾ ਮਲ ਲਓ ਇਹ ਇਹ ਉਂਗਲੀਆਂ ਜਿੜੀਆਂ ਨਾ ਉਂਗਲ ਅੰਗੂਠਾ, ਅੰਗੂਠਾ ਹੈ ਸਾਡਾ ਜਿਹੜੇ ਅੰ ਅੰਗੂਠੇ ਤੇ ਉਂਗਲੀ ਦੇ ਵਿੱਚ ਜਿਹੜੀ ਜਗ੍ਹਾ ਏ ਹਨਾ ਉਹਨੂੰ ਤੁਸੀ ਮਲਿਆ ਕਰੋ ਹਾਂ।
ਅੱਛਾ।
ਹਾਂ ਤੇਲ ਯਾਂ ਘਿਓ ਲੈ ਕੇ ਨਾ ਉਹ ਮੰਲੋ। ਤੇ ਜਿਹੜੀ ਤੁਹਾਡੇ ਪਿੱਛੇ ਅੱਡੀ ਦੇ- ਅੱਡੀ ਦੇ ਉੱਪਰ ਵਾਲੀ ਜਗ੍ਹਾ ਏ ਦੋਨੋ ਗਿਟਆਂ ਦੀ ਸਾਈਡ ਉਹ ਮੱਲਿਆ ਕਰੋ ਤੁਸੀਂ ਉਹਦੇ।
ਅੱਛਾ।
ਹੈਨਾ, ਉਹ ਹੋ ਮਲਿਆ ਕਰੋ ਕੀ ਪਤਾ ਹੋਲੀ- ਹੋੌਲੀ
ਕਿਸ ਤਰ੍ਹਾਂ ਮਲਣਾ ਹੈਗਾ ਉੱਪਰੋਂ ਦੀ ਥੱਲੇ ਦੀ ਤਰਫ?
ਹਾਂ ਗਲਾ ਜਿਸ ਰਾ ਉੱਪਰੋਂ ਦੀ ਥੱਲੇ
ਅੱਛਾ। ਐ ਥੱਲੇ ਵੱਲ ਕਰਨਾ ਵੀ ਇੰਝ- ਇੰਝ ਹੱਥ ਜਿੱਥੇ ਗਲੇ ਹੁੰਦੇ ਨੇ ਉਥ ਓਧਰੋਂ ਦੀ ਪਕੜ ਕੇ
ਹਾਂ, ਪੋਲੇ ਹੱਥਾਂ ਨਾਲ ਕਰਨਾ ਏ।
ਅੱਛਾ, ਪੋਲੇ ਹੱਥਾਂ ਨਾਲ।
ਹਾਂ- ਹਾਂ, ਮੈਂ- ਮੈਂ- ਮੈਂ ਉੱਥੇ ਨਾ ਡਾਕਟਰ ਬੜਾ ਸਿਆਣਾ ਏ ਮੈਂ ਕਦੀ ਜਾਵਾਂਗੀ ਨਾ ਓਦੋਂ ਟਰ ਕੋਲ ਤਾਂ ਤੁਸੀਂ ਵੀਡੀਓ ਕੋਲਿੰਗ ਕਰਾ ਦੇਣਾ।
ਅੱਛਾ।
ਹੈਨਾ ਤੇ ਤਾਂ ਦਖਾ ਦਾਂਗੇ ਉਹਨੂੰ ਪਤਾ ਪਤਾ ਲੱਗ ਜੇਗਾ ਉਨੂੰ। ਉਹ ਤੇ ਸ਼ਕਲ ਵੇਖ ਕੇ ਹੀ ਦੱਸ ਦਿੰਦਾ ਏ।
ਅੱਛਾ।
ਹਾਂ ਹਾਂ
ਪਤਾ ਨੀ ਉਹ ਉਹਨ ਨੂੰ ਸੁੱਤੇ ਨਾ ਸਾਹ ਲੈਣ ਜ ਬੜੀ ਕਿਉਂਕਿ ਜਦ ਗਲਾ ਅੰਦਰੋਂ ਬੰਦ ਹੋਏ ਕਿਸੇ ਦਾ ਤਾਂ ਬੋਲਣ ਚ ਦਿੱਕਤ ਹੁੰਦੀ ਆ। ਉਹ ਸਾਹ ਵੀ ਕਿਸ ਤਰ੍ਹਾਂ ਲਏਗਾ ਉਹ ਫਿਰ ਪ੍ਰੋਪਰ ਸਾਹ ਨਹੀਂ ਲੈ ਪੈਂਦਾ। ਪਾਉਂਦਾ ਉਹ ਫਿਰ ਔਕਸ ਜ ਫਿਰ ਨੀਂਦ ਵਿੱਚ ਵੀ ਤਾਂ ਪ੍ਰੋਬਲਮ ਹੁੰਦੀ ਹੈ ਨਾ
ਹਾਂ ਹਾਂ ਆ।
ਫਿਰ ਬੱਚਾ ਚਿੜਚਿੜਾ ਹੋ ਜਾਂਦਾ ਹੈ। ਹਾਂਜੀ।
ਚਿੜਚਿੜਾ ਹੋ ਜਾਂਦਾ ਸਹੀ ਗੱਲ। ਹਾਂਜੀ।
ਸਾਰਿਆਂ ਦੇ ਬੱਚੇ ਚੇ ਇਨਾਂ ਕੁਛ ਖਾਂਦੇ ਪੇ ਹੁੰਦੇ ਨੇ ਸਾਡਾ ਤੇ ਜਰਾ ਜਿਹਾ ਵੀ ਕੁਛ ਨੀ ਖਾ ਸਕਦਾ। ਹਾਂਜੀ।
ਹਾਂ।
ਹੁਣ ਗਏ ਦੇ ਸੀ ਅਸੀਂ, ਮੈਂ ਆਪਣੇ ਮਾਇਕੇ ਬੱਚੇ ਖਾ ਰਹੀ ਸੀ ਇਹਨਾਂ ਇਹਨੇ ਵੀ ਹਲਕਾ ਜਿਹਾ ਖਾ ਲਿਆ। ਹੁਣ ਆ ਕੇ ਦੇਖੋ ਬਿਮਾਰ ਹੋ ਗਿਆ ਏ। ਬਸ ਏ ਪਤਾ ਨੀ ਹੁਣ ਬੱਚੇ ਦਾ ਦਿਲ ਕਰਦਾ ਇ ਏ
ਹਾਂ, ਉਹ ਤੇ ਹੈ ਈ ਏ।
ਤੇ ਉਹੀ ਮੈਂ ਕਿਹਾ ਚਲੋ ਮੈਂ ਟੌਨਸਿਲ ਦਾ ਪੁੱਛਾਂਗੇ ਕੁੱਝ ਕਿਉਂਕਿ ਵੱਡਿਆਂ ਨੂੰ ਪਤਾ ਹੁੰਦਾ ਹੈ ਨਾ ਹਮ
ਮੈਂ ਜ਼ਰੂਰ ਪਤਾ ਕਰਾਂਗੀ ਇਹਦਾ ਨਾ
ਤੇ ਹੋਮਿਓਪੈਥੀ ਵਿੱਚ ਵੀ ਇਲਾਜ ਹੁੰਦਾ ਦਵਾਈ ਨਾਲ ਸੁੱਕ ਜਾਂਦੇ ਨੇ ਜਿਹੜਾ ਗਲਾ
ਹੋਣਾ ਤੇ ਚਾਹੀਦਾ ਐ, ਵੇਖੋ ਹਰ ਚੀਜ਼ ਦਾ ਇਲਾਜ ਜੀ, ਹੈ ਨਾ ਇਹਦਾ ਕਿਉਂ ਨਹੀ ਐ।
ਹਾਂ, ਉਹੀ ਮੈਂ ਕਿਹਾ ਇੰਨੀ -ਇੰਨੀ ਗਿਲਟੀਆ ਸੁੱਕ ਜਾਂਦੀਆਂ। ਕਈ ਦਵਾਈ ਨਾਲ ਹੋਮਿਓਪੈਥੀ, ਤੇ ਇਹ ਵੀ ਤੇ ਅੰਦਰੋਂ ਬ ਦੇ ਹੋਏ ਨੇ ਉਹ ਸ਼੍ਰਿੰਕ ਹੋਣੇ ਚਾਹੀਦੇ ਨੇ।
ਸੋਫਟ ਜਗ੍ਹਾ ਏ ਇਹ ਤਾਂ ਠੀਕ ਹੋ ਜਾਣੀ ਚਾਹੀਦੀ, ਕੋਈ ਹੱਡੀ ਥੋੜ੍ਹੀ ਏ। ਵੀ ਜਿਹੜੀ ਠੀਕ ਨਹੀਂ ਹੋ ਸਕ ਉਹਦੀ ਸੋਫਟ ਜਗ੍ਹਾ ਏ, ਇਹ ਹੋ ਜਾਣੀ ਚਾਹੀਦੀ ਏ ਦਵਾਈਆਂ ਨਾਲ ਠੀਕ।
ਹਾਂ ਮੈਂ ਕੋਈ ਪਤਾ ਕਰਾਂਗੀ, ਕੋਈ ਅੱਛਾ ਹੋਮਿਓਪੈਥੀ ਡਾਕਟਰ।
ਹਾਂ ਨਹੀਂ ਮੈਂ ਵੀ ਪਤਾ ਕਰਾਂਗੀ ਡੋਕਟਰ ਕੋਲੋਂ ਇੱਥੋਂ, ਉਹ ਬੜਾ ਸਿਆਣਾ ਡੋਕਟਰ ਏ, ਸਾਡਾ ਫੈਮਿਲੀ ਡੋਕਟਰ ਏ, ਬਹੁਤ ਪੁਰਾਣਾ।
ਅੱਛਾ, ਮੈਂ ਕਿਹਾ ਤੁਸੀਂ ਮੈਨੂੰ ਇੱਕ ਵਾਰ ਕੁਛ ਦੱਸਦੇ ਵੀ ਜੇ ਤੁਹਾਡੀ ਕੰਮ ਵਾਲੀ ਨੇ ਤੁਹਾਨੂੰ ਦੱਸਿਆ ਸੀ, ਉਹ ਕੋਈ ਗਲੇ ਤੇ ਪਲ ਤਾਂ ਪਤਾ ਨੀ ਕੀ ਚੀਜ਼ ਦੱਸਦੀ ਸੀ।
ਹਾਂ ਪਲ ਤਾਂ ਪਤਾ ਨਹੀਂ ਕਿਹਾ ਸੀ, ਮੇਰੇ ਖਿਆਲ ਉਹਨੇ ਮੈਨੂੰ
ਅੱਛਾ ਤੇ ਇਹ ਤੁਹਾਡੀ ਜਿਹੜੀ ਕੰਮ ਵਾਲੀ ਆਂਦੀ ਐ, ਇਹੀਓ- ਇਹੀਓ ਵਾਲੀ ਕੰਮ ਵਾਲੀ ਨੇ ਦੱਸਿਆ ਸੀ।
ਹੈਂ।
ਜਾਂ ਉਹ ਦੂਸਰੀ
ਇਹ ਜਿਹੜੀ ਆਂਦੀ ਐ, ਕੰਮ ਵਾਲੀ ਆਂਦੀ ਐ, ਜਿਹੜੀ ਹਾਂ ਮੈਂ ਪੁੱਛਾਂਗੀ ਦੁਬਾਰਾ ਇਹਦੇ ਕੋਲੋਂ।
ਗਲੇ ਫੁੱਲੇ ਦੇ ਉਹਨੂੰ ਉਹ ਕੁਛ ਦੱਸਦੀ ਸੀ, ਪਤਾ ਨੀ ਕੀ ਚੀਜ਼ ਉੱਥੇ ਲਾਈ ਦੀ ਹੁੰਦੀ ਏ। ਗਲੇ ਕੋਲ, ਉਦੋਂ ਵੀ ਮੈਨੂੰ ਸਮਝ ਨੀ ਸੀ ਲੱਗੀ। ਕਿ ਕਿੱਥੇ ਲਗਾਨੀ ਏ, ਕਿਹੜੇ ਏਰੀਏ ਚ ਲਗਾਨੀ ਏ।
ਅੱਛਾ ਕੰਨ ਦੇ ਪਿੱ ਪਿੱਛੇ ਮੇਰੇ ਖਿਆਲ ਉਹਨੇ ਕਿਹਾ ਸੀ ਪਤਾ ਨਹੀਂ, ਮੈਂ ਆਏਗੀ ਨਾ ਕੱਲ੍ਹ ਮੈਂ ਪੁੱਛਾਂਗੀ ਉਹਦੇ ਕੋਲੋਂ
ਹਾਂ ਤੁਸੀਂ ਜਾਂ ਤੇ ਮੈਨੂੰ ਕੰਨ ਦੇ ਪਿੱਛੇ ਜਾਂ ਤੇ ਮੈਨੂੰ ਫੋਟੋ ਖਿੱਚ ਕੇ ਭੇਜਣਾ, ਉਹ ਉੱਥੇ ਉਂਗਲੀ ਰੱਖ ਕੇ ਦੱਸਦੀ ਪਈ, ਕਿ ਇਸ ਏਰੀਆ ਤੇ ਲਗਾਨਾ। ਹਾਂ, ਉਹਨੂੰ ਤਾਂ ਹੀ ਫੇਰ ਸਮਝ ਆਂਦੀ ਏ ਨਾ, ਇਸ ਤਰ੍ਹਾਂ ਤੇ ਕੰਨ ਦੇ ਪਿੱਛੇ ਕੋਈ ਕੋਈ ਨਾ ਕੋਈ ਤੇ ਕੰਨ ਦੇ ਪਿੱਛੇ ਐਸੀ ਜਗ੍ਹਾ ਹੈਗੀ ਹੈ ਨਾ, ਜਿਹੜਾ ਸਪੈਸ਼ਲ ਉਹ ਕਹਿ ਰਹੀ ਏ ਕਿ ਇੱਥੇ ਲਾਣੀ ਏ, ਹੁਣ ਕੰਨ ਦੇ ਪਿੱਛੇ ਮੇਰੇ ਸਾਬ ਨਾਲ ਤੇ ਕਈ ਜਗ੍ਹਾ ਨੇ, ਹੁਣ ਉਹ ਕਿੰਨੀ ਅੱਗੇ ਪਿੱ ਪਿੱਛੇ ਲਾਣੀ ਉਹ ਨਹੀਂ ਸਮਝ, ਜੇ ਉਹ ਪ੍ਰੋਪਰ ਦੱਸ ਦਵੇ ਫੋਟੋ ਖਿੱਚ ਦੇਣਾ।
ਕੇ ਦੱਸਾਂਗੀ।
ਹਾਂ, ਔਰ ਪ੍ਰੋਪਰ ਉਹਦੇ ਕੋਲ ਪੁੱਛ ਵੀ ਲੈਣਾ ਉਹ ਕਿਹੜੀ ਵਾਲੀ ਚੀਜ਼ ਕਹਿ ਰਹੀ ਸੀ, ਪਲਤਾ ਜਿਹੜਾ ਵਾਈਟ ਕਲਰ ਦਾ ਹੁੰਦਾ, ਜਿਹੜਾ ਕਾਲਾ ਹੁੰਦਾ ਵਿ ਅੱਛਾ, ਉਹ ਚੀਜ਼ ਕਹਿ ਰਹੀ ਸੀ ਉਹ।
ਹਾਂ, ਮੈਂ ਪੁੱਛਾਂਗੀ ਉਹਦੇ ਕੋਲੋਂ ਆਏਗੀ ਨਾ।
ਕਿੰਨੇ ਦਿਨ ਲਾ ਕੇ ਰੱਖਣਾ ਏ, ਉਹ। ਔਰ ਹਾਂ, ਐ ਮਤਲਬ ਸਾਰਾ ਤੇ ਉਹਦੇ ਨਾਲ ਇਹ ਵੀ ਪੁੱਛਣਾ, ਕਿ ਬਈ ਉਹਦੇ ਨਾਲ ਠੀਕ ਕਿਸ ਤਰ੍ਹਾਂ ਹੋ ਜਾਂਦਾ ਵੇ। ਹਨਾ ਉਹ ਸਾਰਾ ਦੱਸੇਗੀ, ਬਈ ਜੋ ਉਹਦੇ ਹੋਏ ਨੇ ਕਿਸੇ ਦੇ ਠੀਕ ਜਾਂ ਨਹੀਂ, ਸਾਰਾ ਡਿਟੇਲ ਵਿੱਚ ਪੁੱਛਣਾ।
ਹਾਂ -ਹਾਂ, ਪੁੱਛਾਂਗੀ ਮੈਂ।
ਹੂੰ
ਚਲੋ, ਹਾਂ
ਤੁਹਾਡਾ ਠੀਕ ਏ ਜ਼ੁਕਾਮ ਵਗੈਰਾ
ਹਾਂ। ਠੀਕ ਹੈ। ਬਸ। ਅੱਜ ਕੱਲ੍ਹ ਮੌਸਮ ਹੀ ਥੋੜ੍ਹਾ ਚੱਲਦਾ ਪਿਆ ਬਰਸਾਤੀ ਇੰਜੇ ਗੰਦਾ ਜਿਹਾ ਮੌਸਮ।
ਹਾਂ। ਉਹਦੇ ਚ ਵੀ ਗਰਮ -ਸਰਦ ਹੋ ਜਾਂਦਾ ਹੈ।
ਹਾਂ- ਹਾਂ।
ਹਮ। ਹੋਰ ਤੁਹਾਡੀ ਹੋ ਗਈ ਰਾਤ ਦੀ ਤਿਆਰੀ?
ਹਾਂ। ਰਾਤ ਦੀ ਬਸ ਦਾਲ ਬਣਾ ਲਈਏ ਅਸੀਂ ਹੁਣ। ਤੇ ਬਸ ਤੜਕਾ ਲਗਾਣਾ, ਫੁਲਕੇ ਬਣਾਣੇ ਨੇ।
ਅੱਛਾ- ਅੱਛਾ ਬੱਚੇ ਲੇਟ ਆਉਂਦੇ ਹੋਣਗੇ।
ਹਾਂ। ਬੱਚੇ ਅੱਠ ਵਜੇ ਆਂਦੇ ਨੇ।
ਅੱਛਾ ਦੋਨੋ ਅੱਠ ਵਜੇ ਆ ਜਾਂਦੇ ਨੇ।
ਹਾਂ- ਹਾਂ।
ਹਮ। ਹੋਰ ਕਾਸ਼ੀਪੁਰ ਨੀ ਗਏ ਤੁਸੀਂ ਫੇਰ?
ਨਾ ਗੁਰਦੁਆਰੇ
ਹਾਂ -ਹਾਂ ਉਹ ਇੱਕ ਗੁਰਦੁਆਰਾ ਆਂਉਦਾ ਨਾ ਤੁਹਾਡੇ ਉੱਤੇ ਇਸ਼ਨਾਨ ਜਾਂਦੇ ਸੀ।
ਹਾਂ। ਬਸ ਉਹ ਜਾਂਦੇ ਸੀ ਅਸੀਂ ਹੁਣ ਬਸ ਗਏ ਨਹੀਂ ਕਾਫ਼ੀ ਟਾਈਮ ਤੋਂ
ਅੱਛਾ -ਅੱਛਾ।
ਜਾ ਈ ਨਹੀਂ ਪਾਂਦੇ ਕਿਉਂਕਿ ਫਿਰ ਛੁੱਟੀ ਹੋ ਜਾਂਦੀ ਏ ਬੇਟੇ ਦੀ ਉਹ ਲੈ ਕੇ ਜਾਂਦਾ ਸਾਨੂੰ ਗੱਡੀ ਤੇ। ਫੇਰ ਉਹਦੀ ਛੁੱਟੀ ਹੋ ਜਾਂਦੀ ਏ ਉਸ ਦਿਨ ਦੀ। ਹਾਂ। ਤੇ ਟਰੇੇਨ ਤੇ ਅਸੀਂ ਗਰਮੀ ਕਰਕੇ ਨਹੀਂ ਜਾ ਪਾਨਦੇ ਬੜੀ ਭੀੜ ਹੁੰਦੀ ਏ ਟਰੇਨ 'ਚ।
ਅੱਛਾ।
ਹਮਮ
ਚਲੋ ਆਪਣੇ ਘਰੋਂ ਈ। ਗੁਰੂ ਨੂੰ ਕਰੋ ਯਾਰ
ਹਾਂ- ਹਾਂ। ਬਸ ਚਲੋ,
ਹੋਰ
ਹਾਂ।
ਤੁਹਾਡਾ ਠੀਕ ਚੱਲ ਰਿਹਾ ਕੰਮ ਸਟਿਚਿੰਗ ਵਾਲਾ।
ਹਾਂ -ਹਾਂ ਠੀਕ ਹੈ ਕੰਮ ਤਾਂ ਸਹੀ ਹੈ ਹ।
ਚਲੋ, ਅੱਛੀ ਗੱਲ ਹੈ। ਆਪਣਾ ਰੁੱਝੇ ਰਹਿਣਾ ਚਾਹੀਦਾ ਥੋੜ੍ਹਾ- ਬਹੁਤ
ਹੋ, ਬਸ ਬਿਜੀ ਰਹਿਣਾ।
ਥੋੜਾ- ਥੋੜਾ ਕਰਦੇ ਰੋ ਨਾ ਬਹੁਤਾ ਨਾਲ ਲਵੋ ਭਾਰ।
ਥੋੜ੍ਹਾ ਹੀ ਕਰਦੀ ਹਾਂ। ਮੈ
ਹਾਂ। ਜਿੰਨਾ ਹੋ ਸਕੇ। ਥੋੜਾ -ਥੋੜ੍ਹਾ ਕਰੋ ਤਾਂ ਇੰਟਰਸਟ ਬਣਿਆ ਰਹਿੰਦਾ ਵੇ ਨਹੀਂ ਤਾਂ ਫਿਰ ਬੋਝ ਲੱਗਦਾ।
ਹਾਂ, ਸਹੀ ਗੱਲ ਹੇ। ਕਦੀ ਤੇ ਮਨ ਕਰਦਾ ਏ ਛੋੜਦਾ, ਮੈਂ ਕਰਾਂ ਈ ਨਾ ਕੰਮ। ਤੇ, ਫੇਰ ਸੋਚਦੀ ਆ ਨਈ ਕਮੇਟੀ ਪਾਈ ਹੋਈ ਏ ਥੋੜ੍ਹੀ ਬੱਚਿਆਂ ਨੇ ਆਪਣਾ ਮਕਾਨ ਮਕੂਨ ਲੈਣਾ ਏ ਤੇ ਚਲੋ ਥੋੜ੍ਹੀ ਹੈਲਪ ਹੋ ਜਣ ਦੇ
ਹਾਂ, ਚਲੋ, ਅੱਛੀ ਗੱਲ ਏ, ਚਲੋ, ਠੀਕ ਏ ਜੀ। ਫਿਰ ਹਾਂ। ਠੀਕ ਏ ਜੀ, ਸਤਿ ਸ਼੍ਰੀ ਅਕਾਲ।